ਹੈਲੋ।
ਹਾਂਜੀ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
ਕੀ ਹਾਲ ਹੈ ਚਾਲੇ?
ਠੀਕ ਹੈ ਤੁਸੀਂ ਸੁਣਾਓ?
ਅਸੀਂ ਵੀ ਵਧੀਆ
ਹੋਰ ਕਿਵੇਂ ਚੱਲਦਾ ਪੂਰਾ ਦਿਨ ਤੁਹਾਡਾ ਰੂਟੀਨ ਸਵੇਰੇ ਕੀ ਕੀਤਾ
ਸਵੇਰੇ ਪਹਿਲੇ ਅਸੀਂ ਉੱਠ ਕੇ ਬਰੱਸ਼ ਕਰਕੇ ਵਾਸ਼ਰੂਮ ਵਗੈਰਾ ਕਰਕੇ ਬਰੈਸ਼ ਕੁਸ਼ ਕਰਕੇ ਫਿਰ ਆਪਾਂ ਥੋੜ੍ਹਾ ਜਿਹਾ ਆਊਟਿੰਗ ਕਰਦੇ ਹੁੰਦੇ ਹਾਂ ਤੁਰਦੇ ਫਿਰਦੇ ਹਾਂ ਤੁਰਦੇ ਫਿਰਦਿਆਂ ਤੋਂ ਬਾਅਦ ਫਿਰ ਆਪਾਂ ਆਪਾਂ ਥੋੜਾ ਜਿਹਾ ਮੈਡੀਨੇਸ਼ਨ ਜਾਂ ਯੋਗਾ ਕੀਤੀਆਂਈਆਂ ਪੂਰੀ ਰੂਟੀਨ ਦੇ ਵਿੱਚ ਇਹੀ ਕੁਛ ਰਹਿੰਦਾ ਹੈਗਾ ਹਮ ਫੇਿਰ ਉਸ ਤੋਂ ਬਾਅਦ ਕਈ ਵਾਰ ਥੱਲੇ ਨਾਸ਼ਤਾ ਕੀਤਾ ਨਾਸ਼ਤੇ ਚ ਅੱਜ ਉਹ ਬਣੇ ਹੋਏ ਸੀ ਕੀ ਕਹਿੰਦੇ ਆ ਬ੍ਰੈਡ ਸੈਂਡਵਿਚ
ਹੂ ਹੂ
ਤੇ ਬਸ ਉਹ ਖਾਧੇ ਹੈ ਫਿਰ ਉਸ ਤੋਂ ਬਾਅਦ ਮੈਂ ਉੱਪਰ ਚਲਾ ਗਿਆ ਆਪਣੀ ਐਕਸਰਸਾਈਜ਼ ਕਰਨ ਤੇ ਐਕਸਰਸਾਈਜ਼ ਕਰਕੇ ਹੁਣ ਥੱਲੇ ਆਇਆ ਤੇ ਰੈਸਟ ਕਰਦੇ ਪਏ ਹਾਂ
ਹੂ ਹੁਣ ਉਸ ਤੋਂ ਬਾਅਦ
ਉਸ ਤੋਂ ਬਾਅਦ ਆਪਾਂ ਥੋੜੀ ਕੁ ਦੇਰ ਬੈਠਣ ਤੋਂ ਬਾਅਦ ਫਿਰ ਉੱਪਰ ਚੱਲ ਜਾਂਗੇ ਨਹਾ ਧੋ ਨਹਾ ਧੋ ਕੇ ਤਿਆਰ ਰੋ ਕੇ ਫਿਰ ਬੈਠ ਜਾਗੇ ਕੁਛ ਸਰੀਜ ਵਗੈਰਾ ਨਾਟਕਸ ਵਗੈਰਾ ਦੇਖਦੇ ਰਹਿੰਦੇ ਆ ਸੀਰੀਅਲ ਵਗੈਰਾ ਉਹ ਦੇਖਦਾ ਹੁੰਦਾ। ਫਿਰ ਰਾਤੀ ਸੋ ਜਾਂਦਾ ਹੁੰਦਾ।
ਹੂ,,,
ਹੂ,,, ਮੈਂ ਉੱਪਰ ਦਾ ਟਾਈਮ ਪਾਸ ਹੋ ਜਾਂਦਾ ਮੇਰਾ ਪੂਰੇ ਦਿਨ ਚ ਇਹਨਾਂ ਚੀਜ਼ਾਂ ਨੂੰ ਦੇਖ-ਦੇਖ ਕੇ
ਹੂ ਕੰਮ ਕਾਰ ਕੀ ਕਰਦੇ ਹੋ
ਕੰਮ ਆ ਫਿਰ ਤਾਂ ਆਪਣਾ ਇੱਕੋ ਹੀ ਹੈ ਦੁਕਾਨ ਦਾ
ਹੂ,,,
ਜਿਹੜਾ ਹੈਗੀ ਹੈ ਬੁਟੀਕ ਉੱਥੇ ਹੀ ਬਹਿੰਦੇ ਹੁੰਦੇ ਆ ਉੱਥੇ ਕੀ
ਠੀਕ ਹੈ ਕੰਮ ਉੱਥੇ
ਹਾਂ ਠੀਕ ਠਾਕ ਹੈ ਵਧੀਆ ਚੱਲ ਜਾਂਦਾ ਹੈ ਵਧੀਆ ਤਰਾਂ ਕੀ ਹੋ ਜਾਂਦੀ ਹੈ ਸੂਟ ਵਿਕਦੇ ਪਏ ਹੈ ਚੰਗੀ ਗੱਲ ਹੈ ਬੰਦੇ ਨੂੰ ਥੋੜੀ ਜਿਹੀ ਸੇਲਸਮੈਨ ਤੇ ਆਪਣੀ ਕਮਾਈ ਵਾਲੇ ਪਾਸੇ ਹੋਣਾ ਚਾਹੀਦਾ ਧਿਆਨ ਜਿੰਨਾ ਤਰਕੀਆਂ ਅੱਗੇ ਹੋਵੇ ਓਨਾ ਹੀ ਚੰਗਾ ਹੁੰਦਾ
ਹੂ ਕੀ-ਕੀ ਰੱਖਿਆ ਹੋਇਆ ਦੁਕਾਨ ਤੇ
ਸੂਟ ਹੀ ਹੈ ਬਸ
ਹੂ ਹੋਰ
ਤੇ ਹੋਰ ਕੁਛ ਕੋਟ ਸੈਟ ਵਗੈਰਾ ਹੈ ਤੇ ਕੁਛ ਉਹ ਆ ਕੀ ਕਹਿੰਦੇ ਆ ਟੀ ਸ਼ਰਟਸ ਹੈ ਤੇ ਪਜਾਮੇ ਵੀ ਪਏ ਹੈ ਕੁਝ ਸਲਵਾਰਾਂ ਵੀ ਪਈਆਂ ਸਿਲਾਈ ਮਸ਼ੀਨ ਵੀ ਪਈ ਆ ਇੰਟਰਲੋਕ ਵਾਸਤੇ ਉਹ ਸਾਰਾ ਕੁਛ ਹੈਗਾ ਉੱਥੇ
ਉਹ ਵੀ ਕਰਦੇ ਹੋ ਸਿਲਾਈ ਵਗੈਰਾ ਵੀ ਆਪ ਕਰਦੇ ਹੋ
ਨਹੀਂ-ਨਹੀਂ ਉਹ ਨੀ ਮੈਂ ਕਰਦਾ ਚ ਚ ਮੈਂ ਉੱਥੇ ਬੈਂਦਾ ਆ ਤੇ ਗਾਹਕ ਤੇ ਆਉਣ ਦੀ ਵੇਟ ਕਰਦਾ ਹੁੰਦਾ
ਹੂ ਸਿਲਾਈ ਵਗੈਰਾ ਕੌਣ ਕਰਦਾ ਫਿਰ
ਉਹ ਸ਼ਾਇਦ ਮੇਰੇ ਮਦਰ
ਅੱਛਾ
ਹਮ ਉਹ ਕੰਮ ਮੇਰਾ ਨਹੀਂ ਹੈ ਚੱਲ ਸ ਨਹੀਂ-ਨਹੀਂ ਹਜੇ ਕੁਛ ਨਹੀਂ ਰੱਖਿਆ ਹੋਇਆ ਉਹੀ ਕਰਦੇ ਹੈ
ਹਮ
ਪੈਸਾ ਵਿਚਜ਼ਾਰਦੇ ਆ ਜੇ ਕੋਈ ਮਿਲ ਵੀ ਜਾਵੇ ਬੰਦਾ ਟੇਲਰ ਵਗੈਰਾ ਤੇ ਉਹ ਚੰਗੀ ਗੱਲ ਹੋ ਜੂਗੀ ਥੋੜਾ ਜਿ ਮੈਂ
ਹੂ,,,
ਹਾਂ ਜਾਦਾ ਰਹਿਦਾ ਹੁੰਦਾ ਜਦੋ ਸੰਡੇ ਜਿਦਾ ਵੀਕਐਡ ਹੁੰਦਾ ਉਦੋ ਜਾਦੇ ਰਹਿਦੇ ਹੁਦੇ ਹਾਂ ਥੋੜਾ ਘੁੰਮ ਫਿਰ ਆਨੇ ਹੋਦੇ ਹਾਂ ਬਾਹਰ ਆਓ ਆਟਿੰਗ ਵਗੈਰਾ ਕਰ ਹੁੰਦੇ ਆ
ਹੂ,,,
ਏਦਾ ਹੀ ਜਦੋ ਮਾਇਡ ਹਿਲਦਾ ਹੈ। ਸੈਟ ਨਹੀ ਰਹਿਦਾ ਫਿਰ ਮਾਇਡ ਨੂੰ ਸੈਟ ਕਰਨ ਲਈ ਇਕ ਚੀਜ਼ ਚਾਹੀਦੀ ਹੁੰਦੀ
ਕੋਈ ਗੇਮ ਵਗੈਰਾ ਵੀ ਖੇਡਦੇ ਹੋ। ਗੇਮ ਵਗੈਰਾ ਵੀ ਖੇਡ ਲੈਦੇ ਹੋ ਕੋਈ
ਹਾਂ ਗੇਮ ਖੇਡਦਾ ਮੈ ਚਾਰ ਸਾਰੀਆਂ ਗੇਮਾਂ ਖੇਲ ਲੈਦਾ ਭਾਵੇਂ ਸ਼ੋਟਪੁਟ ਭਾਵੇ ਬੀਜੇ ਮੈਂ ਆ ਉਹ ਸਾਰੀਆਂ ਖੇਡ ਲੈਦਾ ਹੁਦਾ
ਹਮ ਟ੍ਰੇਨਿਗ ਲੈ ਰਹੇ ਕਿਸੇ ਤੋ ਇਹਦੀ
ਕਿਹਦੀ ਸ਼ੋਟਬੂਟ ਦੀ
ਹੂ-
ਹਾਂ ਲੈ ਰਹੇ ਆ ਕੋਚ ਮਿਲਿਆ ਹੋਇਆ ਮੈਨੂੰ
ਹਮ
ਹਮ ਐਚ ਐਲ ਚ ਮੈਂ ਟ੍ਰੇਨਿੰਗ ਹੋ ਲੈ ਰਿਹਾ ਸਪੋਰਟਸ ਕੋਾਲਜ ਚ ਜਿਹੜਾ ਹੈਗਾ ਨਾ ਕਪੂਰਥਲਾ ਚੌਂਕ ਉੱਥੋਂ ਲੈ ਰਹੇ ਆ ਟ੍ਰੇਨਿੰਗ ਆਪਣੀ ਮਿਹਨਤ ਸਾਰੀ ਉੱਥੇ ਹੁੰਦੀ ਹੈ ਅਪ੍ਰੈਲ ਛੁੱਟੀਆਂ ਚੱਲਦੀਆਂ ਪਈਆਂ ਵੀਕੈਂਡ ਦੇ ਹਿਸਾਬ ਨਾਲ ਜਦੋਂ ਛੁੱ ਰੁਕੀਆਂ ਖ਼ਤਮ ਹੋਣਗੀਆਂ ਕੁਛ ਚੀਜ਼ਾਂ ਕਰਕੇ ਇਸ਼ੂਜ ਹੈਗੇ ਹੈ ਫੈਮਿਲੀ ਚ ਤਾਂ ਕਰਕੇ ਕ ਪ ਜੇ ਉਹ ਇਸ਼ੂ ਸੋਲ ਹੋ ਜਾਣ ਫੇਿਰ ਮੈਂ ਥੋੜਾ ਜਿਹਾ ਜਾਵਾਂ ਉੱਥੇ ਕਿਉਕਿ ਮੈਂ ਬਾਰ- ਬਾਰ ਅਕਿਆ ਪਿਆਗਾ ਇਥੇ ਰਹਿ- ਰਹਿ ਕੇ ਮਨ ਨ ਓਨਾ ਸ਼ਾਤ ਹੋ ਰਿਹਾ ਨਾ ਮੈਨੂੰ ਕਿਤੇ ਹੋਰ ਮਜ਼ਾ ਆਉਦਾ ਹੈ। ਕੀ
ਛੋਟ ਫੁਟ ਕਿਨੀ ਦੂਰ ਸੁਟ ਲੈਦੇ ਹੋ।
ਮੈਂ ਕਿਹਾ ਛੇ ਤੱਕ ਸੱਤ ਅੱਠੌ ਨੌ ਮੀਟਰ ਤੱਕ
ਅਛਾ ਗੁਡ ਹੋਰ ਕਿਹੜੀ ਗੇਮ ਖੇਡ ਲੈਦੇ ਹੋ।
ਹੋਰ ਮੈਂ ਪਬਜੀ ਖੇਲਦਾ ਹੁੰਦਾ
ਹੂ-
ਜਿਦਾਂ ਹੁਣ ਵਕੇਸ਼ਨ ਚਲਦੇ ਪਏ ਉਦਾ ਹੀ ਮੈ ਸਵਿਮਿਗ ਵਾਲੀ ਵੀ ਖੇਡਦਾ ਵੋਟਰ ਕੈਂਪਿਗ
ਹੂ- ਹੂ-
ਜਿਹੜਾ ਬੱਚਿਆਂ ਦੀ ਛੁਟੀ ਦਾ ਸਾਲ ਚਲਦਾ ਪਿਆ ਨੇ ਸਾਲ ਦੇ ਵਿਚ ਇ ਕੁਛ ਆਊਟਿਗ ਹੁਦੀ ਰਹਿਦੀ ਹੈ। ਤੇ ਇਹ ਰੂਟੀਨ ਹੈ। ਬਸ ਸਾਰਿਆਂ ਦੀ
ਹੂ
ਜਿਦਾਂ ਸਵਰ ਵਕੇਸ਼ਨ ਚੱਲਦੇ ਪਏ ਸਵਰ ਕੈਪ ਲਿਖਾਏ ਹੋਏ ਆ ਅਲਗ- ਅਲਗ ਥਾਵਾ ਤੇ ਜਿਦਾ ਆਪਣੇ ਘਰ ਸੰਜੇ ਕਰਾਂਟ ਸਕੂਲ ਵੀ ਹੈ। ਉਥੇ ਵੀ ਛੋਟੇ ਬੱਚਿਆ ਦਾ ਸਬਰ ਕੈਂਪ ਚਲਦਾ ਪਿਆ ਹੈਗਾ ਐਚਲ ਜੀ ਮੈਨੂੰ ਕਿਹਾ ਸੀ ਕਿ ਮੈਂ ਇਕ ਵਾਰੀ ਉਥੇ ਜਾ ਕੇ ਸਿਖਾਵਾ ਤੇ ਮੈ ਵਿਚਾਰ ਵੀ ਕਰ ਰਿਹਾ ਕਿ ਮੈ ਇਕ ਵਾਰੀ ਚਲਾ ਜਾਵਾ ਇਕ ਵਾਰੀ ਉਥੇ ਸਿਖਾ ਵੀ ਆਵਾ ਸ਼ਾਇਦ ਕਲ ਹੀ ਆ ਪਰਸੋ
ਕਿਥੇ
ਹਾਂ ਕਰੈਟ ਸਕੂਲ ਤਾਂ ਕਰਕੇ ਵੀ ਕਿਉਕਿ ਮੈ ਰੁਕਿਆ ਪਿਆ ਹਲੇ ਇਹਨਾ ਦੀ ਵੀ
ਅਛਾ ਕਰਾਟੇ ਵੀ ਆਉਦੇ ਹੈ।
ਆਉਦੇ ਆ ਕਰਾਟੇ ਮੈ ਕੋਈ ਉਹ ਬੰਦਾ ਸਿਧਾ ਤੋਈ ਨਾ ਆਵਾਗਾ ਕਿ ਮੈ ਇਹਨੂੰ ਕਰਾਟੇ ਨਹੀ ਆਉਦੇ
ਹੂ ਗੁਡ ਵੈਰੀ ਗੁਡ
ਫਰੈਲ ਫੈਮਿਲੀ ਦੇ ਕੁਛ ਇਸ਼ੂਸ ਕਰਕੇ ਰੁਕਿਆ ਪਿਆ ਨੀ ਤਾਂ ਮੈ ਚਲੇ ਜਾਵਾ ਕੰਟੀਨਿਊ ਹੋ ਜਾ ਨੀ ਲੇਕਨ ਮੈ ਅਜ ਕੰਟੀਨਿਊ ਨਹੀ ਹੋ ਰਿਹਾ ਸ਼ਾਇਦ ਹੀ ਮੈ ਕਲ ਹੀ ਇਕ ਦਿਨ ਪਰਸੋ ਜਾ ਕੇ ਆਵਾ ਇਕ ਇਕ ਵਾਰੀ ਕਿਉਕਿ ਮੈਨੂੰ ਇਚਲ ਜ ਮੋਕਾ ਵੀ ਮਿਲਿਆ ਹੋਇਆ ਕਿ ਮੈ ਉਹਨਾ ਛੋਟੇ ਬੱਚਿਆ ਨੂੰ ਜਾ ਕੇ ਥੋੜਾ ਬੇਸਿਕ ਦਾ ਇਕ ਸਹੀ ਮ ਦੇ ਸਕਾ ਕਿਉਕਿ ਅਸੀ ਸੀਨੀਅਰਸ ਹੈਗੇ ਨਾ ਫਿਰ ਵੀ ਉਹਨਾ ਦੇ ਤਾਂ ਕਰਕੇ। ਕਿ ਬਲੈਕ ਵਾਈਟ ਪੈਟ। ਤੋਂ ਲੈ ਕੇ ਯੈਲੋ ਓਰੇਂਜ ਗ੍ਰੀਨ ਬਲੂ ਅਡਾਂਸ ਬਲੂ ਪਰਪਲ। ਐਡਵਾਂਸ ਪਰਪਲ ਬਰਾਊਨ ਐਡਵਾਂਸ ਪਰੋਨ ਤੱਕ ਕਿਨੀ ਜਨੀ ਹੁੰਦੀ ਹੈ।
ਹਮ।
ਐਸਲ ਚ ਮੈਨੂੰ ਕਈ ਮਹੀਨੇ ਹੋ ਚੁੱਕੇ। ਕਿ ਕਿਉਂਕਿ ਮੈਂ ਕਰਾਟੇ ਦੋ ਹਜ਼ਾਰ ਸਤਾਈ ਤੋਂ ਹੀ ਸ਼ੁਰੂ ਕੀਤੇ ਆਪਣੇ। ਤੇ ਮੈਨੂੰ ਬਹੁਤ ਹੁੰਦਾ ਕਿ ਮੈਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਪ੍ਰਪੇਰ ਰੱਖਾਂ। ਮੇਕਿਨ ਜਹੜੀ ਸਮੱਸਿਆਵਾਂ ਹੁੰਦੀਆਂ ਜਿੱਦਾਂ ਚੋਰ ਚ ਗਿਰੇ ਬਦਮਾਸ਼ ਲੋਕਾਂ। ਵਾਰ ਘੱਟਦੇ ਹੁੰਦੇ ਆ ਤੇ ਅਸੀਂ ਆਤਮ ਸ਼ਸ਼ਅਤ ਕਈ ਲੋਕ ਨਹੀਂ ਕਰ ਸਕ। ਸਕਦੇ ਜਿੱਦਾਂ ਅਸੀਂ ਆਪਣੀ ਆਤਮਾ ਰਕਸ਼ਾ ਲਈ ਰੜਨਾ ਚਾਹਣਦੇ ਹਾਂ। ਲੇਕਿਨ ਕਈਆਂ ਕੋਲ ਉਹ ਤਾਕਤ ਨਹੀਂ ਹੁੰਦੀ ਜਿਹਨਾਂ ਦੇ ਕੋਲ ਸਵਮ ਨਿਰਧਾਰਨ ਨਾ ਹੋਵੇ। ਕਈ ਲੋਕ ਡਰ ਦੇ ਮਾਰੇ ਭੱਜ ਜਾਂਦੇ ਹੈ ਕਈ ਲੋਕ ਘਰਾਂ ਚ ਬਹਿ ਕੇ ਚੁੱਪ ਜਾਂਦੇ ਹੈ। ਅਗਲਿਆਂ ਨੂੰ ਕੋਈ ਚਿਤਾ ਨਹੀ ਹੁਦੀ ਕਿ ਉਹਨਾ ਦੇ ਬੱਚੇ ਕੀ ਕਰਦੇ ਕੀ ਨਹੀ ਕਰਦੇ ਇਸ ਕਰਕੇ ਫੇਰ ਥੋੜਾ ਜਿਹਾ ਬੰਦੇ ਨੂੰ ਕਰਨਾ ਪੈਦਾ ਆਪਣੇ ਜੀਵਨ 'ਚ ਕਿ ਸਮਸਿਆ ਤੋਂ ਭਜਣਾ ਨਹੀ ਸਮਸਿਆ ਦਾ ਜੜ ਤੋ ਸਾਹਮਣਾ ਕਰਕੇ ਉਹਨੂੰ ਜੜ ਉਖਾੜ ਦੇਣਾ ਹੀ ਚੰਗਾ ਲਗਦਾ ਹੈ। ਫਿਲਮਾ ਅਚਲ 'ਚ ਮੇਰਾ ਪ੍ਰਫੈਨ ਨਹੀ ਹੈ। ਨਾ ਕੋਈ ਸੋਕ ਹੈ। ਐਕਚਅਲ 'ਚ ਮੈਂ ਫਿਲਮਾਂ ਤਾਂ ਨਹੀਂ ਦੇਖਦਾ ਕਿਉਂਕਿ ਮੈਂ ਇਹ ਚੀਜ਼ ਆਪਣੇ ਮਨ 'ਚ ਨਹੀਂ ਰੱਖਦਾ। ਫਿਲਮਾਂ ਇਹ ਚੀਜ਼ ਨਹੀਂ ਦਿਖਾ ਸਕਦੀ ਜੋ ਬੰਦੇ ਨੂੰ ਉਸ ਮੌੜ।
ਨਹੀਂ -ਨਹੀਂ ਦੇਖਦੇ ਹੋ ਫਿਲਮ ਵੈਸੇ ਜਾਂਦੇ ਹੋ ਕਿਤੇ ਫਿਲਮ ਦੇਖਣ।
ਜਾਂਦਾ ਆ ਜਦੋਂ ਮਾਇੰਡ ਮੂੰਡ ਥੋੜ੍ਹਾ ਹਿਲ ਜਾਂਦਾ ਕੁਛ ਇਸ਼ੂਜ਼ ਕਰਕੇ। ਫਰੈਲ ਹਜੇ ਤਾਂ ਮੈਂ ਉਹ ਦੇਖੀ ਆ ਚਾਲੀ ਦਿਨ ਤੇ ਕੋਕਟੇਲ ਟੂ। ਇਸ ਮਹੀਨੇ ਲੋਕੇਸ਼ਨ ਚੱਲਦੇ ਹੁੰਦੇ ਨਾ ਬੱਚਿਆਂ ਦੇ ਤਾਂ ਮੈਂ ਦੇਖਣ ਜਾਂਦਾ ਹੁੰਦਾ ਰੋਜ਼। ਓਦਾਂ ਮੈਂ ਘਟਾਈਆਂ ਹੋਈਆਂ ਆਪਣੇ ਵੱਲੋਂ ‌।
ਵਧੀਆ ਹੈਲੋ- ਹੈਲੋ ਚਾਲੀ ਦਿਨ ਫਿਲਮ ਕਹਿੰਦੇ ਬੜੀ ਵਧੀਆ।
ਹੈਗੀ ਵਧੀਆ ਫਿਲਮ ਕਿਉਂਕਿ ਉਹ ਸਿੱਧੇ ਦਿਲ ਦੀ ਗੱਲ ਕਰਦੀ ਹੈ ਇਹ ਫਿਲਮ ਹੀ। ਨਹੀਂ ਹੈਗੀ ਸਿੱਧਾ ਮੈਸੇਜ ਦਿਖਾਇਆ ਉਹਨਾਂ ਨੇ ਮੈਂ ਤਾਂ ਕਹਿਣਾ। ਚਾਹੁੰਦਾ ਕਿ ਫ਼ਿਲਮੀ ਨ ਇਹ ਮੈਸੇਜ ਆ ਪੂਰਾ ਫੈਮਿਲੀ ਨੂੰ ਵੀ ਦੇਖਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਵੀ।
ਦੱਸੋ ਥੋੜਾ ਜਿਹਾ ਕੀ ਹੈ ਉਹਦੇ ਚ।
ਉਹਦੇ 'ਚ ਇਹਨਾਂ ਨੇ ਇਹ ਦਿਖਾਇਆ ਹੈ ਕਿ ਜਿਹੜਾ ਸਾਡਾ ਧਰਮ ਹੈ ਨਾ। ਆਪਾਂ ਇਹ ਚੀਜ਼ ਕਹਿੰਦੇ ਹੁੰਦੇ ਕਿ ਜਿਹੜਾ ਸਿੱਖ ਧਰਮ ਹੁੰਦਾ ਉਹ ਧਰਮ ਹੈ। ਲੇਕਿਨ ਏਦਾਂ ਨਹੀਂ ਹੈ ਇਹ ਕੋਈ ਧਰਮ ਨਹੀਂ ਹੈ ਧਰਮ ਉਹ ਹੈ। ਜੋ ਇਨਸਾਨੀਅਤ ਨੂੰ ਕਿਸੇ ਨੂੰ ਪਹਿਚਾਣ ਚ ਲਗਾਉਣਾ ਚਾਹੀਦਾ ਹੈ। ਸਿੱਖੀ ਜਿਹੜੀ ਆ ਉਹ ਪੰਥ ਤੋਂ ਵਿਿਛੋੜਾ ਆ ਇਹ ਇਤਿਹਾਸ ਵੀ ਗਵਾਈ ਦਿੰਦਾ ਆਪ। ਤੁਸੀਂ ਸਾਖੀ ਸਾਰੀ ਸੁਣੀ ਹੋਣੀ ਹੈ ਗੁਰਬਾਣੀ ਚ ਕਿ ਧਰਮਿਕ। ਜਿਹੜਾ ਹੈ ਉਹ ਵਿਸ਼ਵਾਸ ਹੈਗਾ ਤੁਹਾਡਾ ਇੱਕ ਦੂਜੇ ਦੀ ਮਦਦ ਕਰਨ ਦਾ ਜ਼ਰੀਆ ਹੈ ਧਰਮ ਤੁਹਾਡਾ।
ਹਾਂ।
ਇਹ ਇਹਨੂੰ ਆਪਾਂ ਧਰਮ ਕਹਿ ਸਕਦੇ ਹਾਂ ਸਿੱਖੀ ਕੋਈ ਧਰਮ ਨਹੀਂ ਉਹ। ਪੰਥ ਤੋਂ ਪਿਛੋੜਾ ਆਯਾ, ਆਪਾਂ ਹਿੰਦੂ ਧਰਮ ਨੂੰ ਮੰਨਦੇ ਆਂ ਯਾ ਨਈ ਸਮਜਦੈ ਈ ਕੀ ਕਿਉ ਕਿ, ਜਿੰਨੇ ਸੇੱਖ ਬ ਜਥੇ ਹੈਗੇ ਆ ਜਿੰਨੇ ਵੀ ਸੇੱਖ ਵੀਰ ਹੈਗੇ ਆਪਣੇ ਓਸ ਸਾਰੇ ਹਿੰਦੂ ਫੈਮਲੀ ਚੋਂ ਹੀ ਆਏ ਐ, ਹਿੰਦੂਆਂ ਨੂੰ ਹੀ ਸਿੱਖੀ ਚ ਲੇਆਂਦਾ ਗੇਆ।
ਹੋਰ ਪਲਾਂਟਸ ਨੂੰ ਪਾਨੀ ਵਗੈਰਾ ਪਾਂਦੇ ਓ?
ਆਹ ਹੋ। ਪਾਉਂਦੇ ਹੈ ਐਚਲ ਚ ਪਲਾਂਟਸ ਨੂੰ ਪਾਣੀ ਪੈਣਾ ਮਾਤਾ ਪਿਤਾ ਦੀ ਸੇਵਾ ਕਰਨਾ ਮਾਤਾ ਪਿਤਾ ਦਾ ਆਦਰ ਕਰਨਾ ਉਹੀ ਸੱਚਾ ਧਰਮ ਹੈ ਤੁਹਾਡੇ ਪ੍ਰਤੀ ਸਿੱਖੀ ਕੋਈ ਏਦਾਂ ਦਾ ਧਰਮ ਨਹੀਂ ਹੈ ਕਿ ਜਿਹਦੇ ਚ ਉਹ ਤੁਸੀਂ ਆਪਣੇ ਚ ਹੀ ਲੈ ਲਓ ਮੰਨਦੇ ਆ ਕਿਉਂਕਿ ਮੈਂ ਆਪਣੇ ਮਾਤਾ ਪਿਤਾ ਦੇ ਕਹਿਣ ਚ ਹੀ ਰਹਿੰਦਾ ਹੈਗਾ ਭਾਵੇਂ ਕੋਈ ਮੇਰੇ ਲੱਖ ਵਿਰੋਧ ਹੋ ਜਾਏ ਲੇਕਿਨ ਮੇਰੇ ਮਾਤਾ ਪਿਤਾ ਤੇ ਨੀ ਕੋਈ ਆ ਤਾਂ ਆ ਸਕਦੀ ਜਦੋਂ ਤੱਕ ਉਹਨਾਂ ਦਾ ਪੁੱਤਰ ਹੈਗਾ ਕੀ
ਸਰਦਾਰ ਹੋ ਸਿੱਖ ਹੋ
ਸਿੱਖ ਵੀ ਹੈਗੇ ਆ ਲੇਕਿਨ ਐਚਲ ਚ ਮੈਂ ਸਿੱਖੀ ਤੋਂ ਕੁੱਦ ਉੱਪਰ ਹੈਗਾ
ਪੱਗ ਬੰਨਣੀ ਆਉਂਦੀ ਹੈ
ਆਉਂਦੀ ਹੈ ਪੂਣੀ ਕਰਨੀ ਵੀ ਆਉਂਦੀ ਹੈ ਹਮ
ਹਾਂ
ਏ ਐ, ਲੇਕਿਨ ਜੇ ਤੁਸੀ ਏ ਚੀਜ ਕਵੋ ਨਾ ਤੇ ਬੰਦਾ ਬਾਰ, ਬਾਰ ਪੱਗਾਂ ਬਨਵਾਨ ਪਾਛੇ ਨਈ ਲੈਂਦਾ ਕਿਉਂਕਿ ਮੈਂ ਵੀ ਆੱਕ ਗੇਆ ਬਨਵਾ, ਬਨਵਾ ਕੇ ਹੁਨ ਹੁਨ ਬੰਦੇ ਦਾ ਉਨਾ ਮਨ ਨਈ ਲੱਗਦਾ, ਆਪ ਬਨਨ ਚ ਬ ਬਨਵਾਨ ਚ ਹਨ ਊਨੂੰ ਚਾਈਦਾ ਕ ਥੋੜਾ ਆਪਣੇ ਵੱਲ ਵੀ ਧੇਆਨ ਦੇਵੇ, ਆਪਣੇ ਵੱਲ ਵੀ ਸੈਕਰੀਫਾਈਜ਼ ਹੋਵੇ ਮੇ ਮੇਰਾ ਨੀ ਦਿਲ ਕਰਦਾ ਕਿਸੇ ਤੋਂ ਬਨਵਾਨ ਦਾ।
ਪਾੱਗ ਬੰਨਨ ਤੋਂ ਪੇਲੇ ਬੇਸ ਬਣਾਂਦੇ ਆ, ਓ ਆਂਦੈ ਬਨਾਨਾ?
ਓ ਵੀ ਆ ਜਾਂਦੈ ਬੇਸ ਵੀ ਮੈਂ ਵਦੀਆ ਬਨਾ ਲੈਂਨੈ।
ਵਦੀਆ, ਵਦੀਆ ਠੀਕ ਐ।
ਵਈ ਜੇੜੇ ਅੰਮ੍ਰਿਤ ਧਾਰੀ ਸਿੱਖ ਹੈਗੇ ਨਾ, ਓ ਆਪ ਬਨਦੇ ਐ, ਮੈਂ ਵੀ ਛੋਟੇ ਹੁੰਦੇਆਂ ਨੇ ਅੰਮ੍ਰਿਤ ਛਕੇਆ ਮੇਰੇ ਮੰਮਾ
ਹੂੰ।
ਅਸੀਂ ਅੰਮ੍ਰਿਤਧਾਰੀ ਸਿੱਖ ਆਂ, ਕੇਓਕਿ ਏ ਚੀਜ ਨਾ ਧਾਰਨ ਹੁੰਦੀ ਐ।
ਠੀਕ ਐ, ਵਦ ਗੱਲ ਐ।
ਇਤਿਹਾਸ ਸਾਨੂੰ ਤਾਂ ਪਤੈ, ਲੇਕਿਨ ਬਾਕੀਆਂ ਲੋਕਾਂ ਨੂੰ ਨੀ ਪਤਾ ਨਾ ਇਤਿਹਾਸ ਸਾਡਾ ਕਿੱਥੇ ਸੀ ਆਏ ਅਸੀ-
ਓਕੇ, ਓਕੇ।
ਓਕੇ। ਹੂੰ।